ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ, ਬਸ੍ ਜੀ ਚਰਤੀ ਕਲਾ ਹੋਰ ਤੁਸੀਂ ਦੱਸੋ? ਤੁਸੀਂ ਠੀਕ ਹੋ।
ਹਾਂਜੀ-ਹਾਂਜੀ, ਵਧੀਆ ਹੋਰ ਕੀ ਕਰ ਰਹੇ ਸੀ?
ਬਸ ਕਰਨੀ
ਅੱਛਾ-ਅੱਛਾ, ਹੋਰ ਘਰ ਪਰਿਵਾਰ ਸਬ ਵਧੀਆ।
ਹੂੰ।
ਮੈਂ ਕਿਹਾਿਆ ਘਰ ਪਰਿਵਾਰ ਸਭ ਵਧੀਆ।
ਹਾਂ, ਚੜ੍ਹਦੀ ਕਲਾ ਕਿਰਪਾ ਵਾ ਹੋਰ ਤੁਸੀਂ ਸਬ ਠੀਕ ਹੋ ਕੰਮ-ਕਾਰ ਕਿੱਦਾਂ?
ਵਧੀਆ ਜੀ ਵਧੀਆ, ਤੁਸੀਂ ਸੁਣਾਓ ਆਪਣੀ।
ਬਸ ਵਧੀਆ, ਕੀ ਪ੍ਰੋਫੈਸ਼ਨ ਆਪਣਾ।
ਹਾਂਜੀ।
ਮੈਂ ਕਿਹਾ, ਪ੍ਰੋਫੈਸ਼ਨ ਕੀ ਹੈ ਆਪਣਾ?
ਬੋਟੀਕ ਦਾ ਕੰਮ ਕਰਨਾ ਹਾਂਜੀ, ਮਤਲਬ ਮੈਂ ਨਹੀਂ ਹੈ ਮੇਰਾ ਬੁਟੀਕ
ਅੱਛਾ, ਕਢਾਈ ਕਰ ਤੇ ਕਢਾਈ ਵਗੈਰਾ ਕਰ ਲੈਨੇ ਹੋ। ਹੂੰ। ਹੈਲੋ ਹੈਲੋ। ਭਾਜੀ, ਆਵਾਜ਼ ਨਹੀਂ ਆਉਣ ਡੀ ਤੁਹਾਡੀ। ਹ